ਸਹੀ।
ਸਤਿ ਸ਼੍ਰੀ ਅਕਾਲ ਹੋਰ
ਹੋਰ ਵਧੀਆ ਜੀ ਤੁਸੀਂ ਦੱਸੋ?
ਵਧੀਆ ਅਗਰ ਸਥ ਹੁੰਦਾ ਤੀਆ ਦਾ।
ਅੱਛਾ ਜੀ, ਕਿਤੇ ਅੱਛਾ ਜੀ ਕਿੱਧਰ ਗਏ ਸੀ?
ਮੈ ਬਰਤਨ ਲੈਣ ਗਈ ਸੀ ਇੱਥੇ ਬਰਤਨ ਸਾਡੇ ਬਹੁਤ ਵਧੀਆ ਬਣਦੇ ਫੈਕਟਰੀ ਹੈ ਨਾ।
ਅੱਛਾ ਜੀ ਹਾਂਜੀ ਹਾਂਜੀ।
ਹਾਂਜੀ ਇਹ ਵੀ ਨੀ ਹੈਗਾ ਮੈਂ ਕਵਾਂ ਤੇ। ਬਹੁਤ ਸਹੀ ਜੈਨਉਨ ਰੇਟ ਤੇ ਮਿਲ ਜਾਂਦੇ ਆ ਬਰਤਨ। ਜਿਵੇਂ ਉਹ ਹਾਂ ਲੈ ਆਈਆਂ ਦੋ ਕੜਾਹੀਆਂ, ਕੁੱਕਰ। ਅਹ ਕੀ ਕਹਿੰਦੇ ਨਮਕਦਾਨੀ ਤੇ ਕਿਆ ਮਤਲਬ? ਬਣਾਣਾ ਤੇ ਫਰਾਈ ਪੀਨ ਇਹ ਚੀਜ਼ਾਂ ਮਤਲਬ? ਬਿਲਕੁਲ ਪ੍ਰੋਪਰਲੀ ਜਿਵੇਂ ਰੇਟ ਹੋਣਾ ਚਾਹੀਦਾ ਨਾ ਇੱਥੇ ਸਾਡੇ ਮਿਲਦਾ ਐਕਚੁਲੀ ਟੋਲ ਦੇ ਹਿਸਾਬ ਨਾਲ। ਐਲਮੀਨੀਅਮ ਹੋ ਗਿਆ ਸਟੀਲ ਹੋ ਗਿਆ ਪਿੱਤਲ ਹੋ ਗਿਆ। ਬਾਹਰ ਦੇ ਸ਼ਹਿਰਾਂ ਚ ਜਾਓ ਨਾ ਤੇ ਤੁਹਾਨੂੰ ਦੂਸਰੀ ਤਰ੍ਹਾਂ ਮਿਲਦੇ ਨੇ ਕੀ ਕਹਿੰਦੇ ਨੇ? ਪੀਸ ਦੇ ਹਿਸਾਬ ਨਾਲ ਸਾਨੂੰ ਇੱਥੇ ਮਿਲਦੇ ਨੇ ਤੋਂਲ ਦੇ ਹਿਸਾਬ ਨਾਲ।
ਹਾਂਜੀ ਹਾਂਜੀ ਇੱਧਰ ਵੀ ਇਹੀ ਸੀ ਨੇ। ਇੱਧਰ ਵੀ ਨਾ ਰੇਟ ਦੇ ਅਕੋਰਡਿੰਗਲੀ ਹੈ ਜੋ ਵੀ ਹੈ। ਮਤਲਬ ਇੱਧਰ ਐਵੇਂ ਨੀ ਕਰਦੇ ਆ ਜਿਵੇਂ ਵੇਟ ਦੇ ਅਕੋਰਡਿੰਗ ਦੇਣਾ ਚਾਹੀਦਾ ਨਾ ਜਿਵੇਂ ਵੇਟ ਹੈਗਾ ਉਸ? ਦੇ ਓਂਦੇ ਲਿਮਟ ਦੋ ਪਰ ਰੇਟ ਦੇ ਅਕੋਰਡਿੰਗ ਨ ਇਧਰ ਰੇਟ ਦੇ ਅਕੋਰਡਿੰਗ ਦਿੰਦੇ ਜੇ।
ਹਾਂ ਸਾਡੇ ਉਥੇ ਮਤਲਬ ਪੀਸ ਦੇ ਹਿਸਾਬ ਨਾਲ ਆ ਹੋਏਗਾ ਨਾ? ਜਿੰਨੇ ਦਾ, ਜਿੰਨੇ ਦਾ ਪੀਸ ਆ ਓਨੇ ਦਾ ਦੇ ਤਾ, ਪਰ ਸਾਡੇ ਇੱਥੇ? ਸਾਡੇ ਹੈਗੀ ਆ ਇੱਥੇ ਫੈਕਟਰੀਆਂ, ਤੇ ਉਸ ਕਰਕੇ ਨਾ, ਸਾਰੇ ਬਰਤਨ ਤੋਲ ਦੇ ਹਿਸਾਬ ਨਾਲ ਮਿਲਦੇ ਨੇ। ਤੁਸੀਂ ਦਿੱਲੀ ਚੱਲੇ ਜਾਓ, ਯੂਪੀ ਸਾਈਡ ਚ, ਚੱਲੇ ਜਾਓ, ਜਿਵੇਂ ਤੁਸੀਂ ਹੁਣ। ਦਿੱਲੀ ਸਾਈਡ ਜਾਓ, ਯੂਪੀ ਸਾਈਡ ਜਾਓ, ਉੱਥੇ ਪੀਸ ਦੇ ਹਿਸਾਬ ਨਾਲ ਪੈਸੇ ਲੈ ਲੈਂਦੇ ਨੇ। ਤੇ ਸਾਨੂੰ ਇੱਥੇ ਸਿਰਫ ਵਜ਼ਨ, ਵੇਟ ਕਰਕੇ। ਤੇ ਓਦਾਂ, ਪੈਸੇ ਸਾਨੂੰ, ਜਿੰਨੇ ਬਣਨਗੇ, ਓਨੇ ਦੇਣੇ ਪੈਣਗੇ। ਸਾਨੂੰ ਸਸਤਾ ਪੈਂਦਾ ਇੱਥੇ, ਹਾਂ ਸ਼ਪਿੰਗ ਹਾਂ। ਸ਼ੋਪਿੰਗ ਕਰਨਾ, ਇੱਕ ਕਹਿ ਲਓ ਟੈਕਟ ਐ ਈ ਐ, ਜੋ ਵੀ ਐ, ਹਰ ਪਾਸੇ ਨਾ ਤਿੰਨ ਚਾਰ ਦੁਕਾਨਾਂ ਫਿਰ ਕੇ, ਫਿਰ ਕਰਨੀ ਚਾਹੀਦੀ ਹੈ ਸ਼ੋਪਿੰਗ।
ਹਾਂਜੀ ਹਾਂਜੀ, ਬਿਲਕੁਲ ਜੀ, ਇਹ ਤੇ ਹੈ ਹੀ ਹੈ।
ਹਾਂ।
ਤੇ ਸਾਡੇ ਵੀ ਇੱਥੇ ਇਵੇਂ ਹੀ ਹੈ, ਸਾਡੇ ਨਾ ਇੱਥੇ, ਮਤਲਬ ਲਗਾ ਲਓ, ਅਸੀਂ ਵੀ ਕੱਲ੍ਹ ਗਏ ਸੀ ਨਾ। ਕੱਲ ਨੂੰ ਆਪਣੀ ਨਨਾਣ ਘਰ ਗੀ। ਕੱਲ ਅਸੀਂ ਯਮੁਨਾ ਨਗਰ ਮੀਨਾ ਮਾਰਕੀਟ ਹੋ ਕੇ ਆਏ ਆਂ, ਅਸੀਂ ਵੀ ਕੱਪੜੇ ਲੈ ਕੇ ਆਏ ਆਂ, ਜੁੱਤੀਆਂ ਲੈ ਕੇ ਆਏ ਆਂ। ਤੇ ਬੱਚਿਆਂ ਨੂੰ ਥੋੜ੍ਹਾ ਬਹੁਤਾ, ਸਮਾਨ ਲੈਣ ਵਾਲਾ ਸੀ, ਥੁੜੇ ਦਾ ਸੀ, ਉਹ ਲੈ ਕੇ ਆਏ ਹਾਂ। ਕਿਉਂਕਿ ਨਿਆਣੇ ਮਗਰ ਪਏ ਨੇ ਛੁੱਟੀਆਂ ਖਤਮ ਹੋ ਗਈਆਂ ਪਰ ਅਸੀਂ ਕਿਤੇ ਘੁੰਮਣ ਨੀ ਗਏ ਹੈਗੇ
ਤੇ ਹੁਣ ਦੇਹਰਾਦੂਨ ਜਾਣਾ ਅਸੀਂ, ਕੱਲ੍ਹ ਪਰਸੋਂ ਨਾ, ਦੇਹਰਾਦੂਨ ਜਾਣਾ। ਘੁੰਮਣ ਦੇ ਦੇਹਰਾਦੂਨ, ਰਿਸ਼ਕੇਸ਼।
ਵਧੀਐ ਸ਼ੋਪਿੰਗ ਕਰਨੀ ਚਾਹੀਦੀ ਐ ਔਰ ਬੱਚਿਆਂ ਨੂੰ ਵੀ ਘੁਮਾਉਣਾ ਬਹੁਤ ਜ਼ਰੂਰੀ ਐ। ਬੱਚਿਆਂ ਕਰਕੇ ਹੀ ਅਸੀਂ। ਮਤਲਬ, ਲਾਈਫ ਵਿੱਚ ਬੈਠੇ ਹਾਂ, ਉਹਨਾ ਵਾਸਤੇ ਹੀ ਕੁੱਝ ਸੋਚਣਾ ਏ। ਤੇ ਜਾਣਾ ਪੈਂਦਾ ਹੈ ਉਹਨਾਂ ਨੂੰ ਲੈ ਕੇ, ਹੋਰ ਕਿੱਥੇ ਘੁੰਮਣ ਕੇ ਆਏ ਹੋ ਤੁਸੀਂ।
ਹੁਣ ਅਸੀਂ, ਮਤਲਬ ਛੁੱਟੀਆਂ ਚ ਅਸੀਂ ਆਪਣੇ, ਮੈਂ ਪੰਜਾਬ ਹੋ ਕੇ ਆਈ ਸੀ, ਆਪਣੇ ਪੇਕੇ ਗਈ ਸੀ ਉੱਧਰ ਵੀ ਅਸੀਂ ਸ਼ੋਪਿੰਗ ਸ਼ੂਪਿੰਗ ਕਰਕੇ ਆਏ ਹਾਂ। ਉੱਥੇ, ਮਤਲਬ ਇੱਕ ਮੰਦਿਰ ਹੈਗਾ ਜੇ ਮੱਥਾ ਟੇਕ ਇਹ ਗੁਰਦਾਸਪੁਰ ਵਾਲੀ, ਜੰਮੂ ਆਲੀ ਸਾਈਡ ਹੈਗਾ ਜੇ।
ਗੁਰਦਾਸਪੁਰ ਹੈਗਾ ਨਾ ਜੰਮੂ। ਜੰਮੂ ਜਾਂਦਾ ਜੋ ਸੜਕ, ਉੱਧਰਲੀ ਸਾਈਡ ਹੈਗਾ ਜੇ, ਅਸੀਂ ਉੱਧਰ ਗਏ ਸੀਗੇ, ਉੱਧਰ ਅਸੀਂ। ਟ੍ਰੇਨ ਚ ਹੀ ਜਾਈਦਾ ਜੇ।
ਇਹ ਮਤਲਬ ਤੁਹਾਨੂੰ ਕਿਵੇਂ ਦੱਸੀਏ ਜਿਵੇਂ ਅਹ। ਜੰਮੂ ਜਾਣ ਦੇ ਵੱਲ ਨਾ, ਪਹਿਲੇ ਹੀ ਆਉਂਦਾ ਜੰਮੂ। ਕਾਫੀ ਅੱਗੇ ਜ।
ਪਠਾਨਕੋਟ, ਕਠੂਆ, ਇਹ ਚੀਜ਼ਾਂ ਸ਼ਹਿਰ ਦੇ ਨਾਮ ਤੇ ਮੈਂ ਗਈ ਹੋਈ ਆਂ ਕਹਿ ਤੇ ਰਹੀ ਹਾਂ, ਉਹ ਬਹੁਤ ਅੱਛਾ ਇਲਾਕਾ ਐ ਠੰਡਾ ਐ। ਉੱਥੇ ਦੀ ਮੇਨ ਜਿਹੜੀ, ਹੈਗੀ ਹੈ ਨਾ ਚੀਜ਼ ਮੈਂ ਵੇਖੀ ਏ। ਇਹ ਫਰੂਟ ਦੇ ਵਿੱਚ ਖੁਰਮਾਣੀ ਹੋ ਗਈ, ਉੱਥੇ ਫੇਮਸ ਐ। ਕਿਉਂਕਿ ਅਸੀਂ ਇੱਕ ਵਾਰੀ ਗਏ ਸੀ ਕਿਸੇ ਦੇ ਘਰ ਤੇ ਉਹਨਾਂ ਨੇ ਸਾਨੂੰ ਉੱਥੇ ਦੀ, ਚੀਜ਼ਾਂ ਜਿਹੜੀ। ਫੇਮਸ ਹੈ ਨਾ ਜੰਮੂ ਸਾਈਡ। ਇਹ ਚੀਜ਼ਾਂ ਦਿਖਾਈ, ਇੱਕ ਤੇ ਡਰਾਈ ਫਰੂਟ ਬੜਾ ਵਧੀਆ ਉੱਧਰ। ਸਸਤਾ ਹੈ, ਹੂੰ ਉਧਰ ਸ਼ੋਪ। ਸ਼ਪਿੰਗ ਕਰਨ ਆਸਤੇ ਤੇ, ਮੇਨ ਡਰਾਈ ਫੂਟ ਐ ਅਸੀਂ ਅਖਰੋਟ ਲੈ ਲੋ। ਐਹ ਕਾਗਚੀ ਬਾਦਾਮ। ਇਹ ਚੀਜ਼ਾਂ, ਹਾਂ, ਤੇ ਇੱਕ ਹੋਰ ਮੈਨੂੰ, ਨਾਂ ਨੀ ਯਾਦ ਆ ਰਿਹਾ।
ਅੰਜੀਰੀ ਵੀ।
ਹਾਂ, ਅੰਜੀਰੀ ਬੋਤ ਈ ਵਧੀਆ ਚੀਜ਼। ਜਾ ਨੇ ਓਧਰ ਮਤਲਬ ਰੇਟ ਤੇ ਚੱਲ ਇੱਕ ਪਾਸੇ ਹੈ ਮਤਲਬ ਵਰਾਇਟੀ ਬੋਤ ਵਧੀਆ ਜੋ ਫਰੈਸ਼ ਵਰਾਇਟੀ। ਹੈ ਨਾ ਉਹ ਜੰਮੂ ਸਾਈਡ ਦੀ ਹੈ ਇਹ ਡਰਾਈ ਫਰੂਟ ਦੀ। ਕਿਉਂਕਿ ਏ ਚੀਜ਼ ਬਣਦੀ ਉੱਥੇ ਐ।
ਬਿਲਕੁਲ ਜੀ ਇਹਦੇ ਚ ਕੋਈ ਮਿਲਾਵਟ ਵੀ ਨਹੀਂ ਹੈ ਉਓਧਰਸਾਈ ਓਰੀਜਨਲ ਇੱਥੇ ਜੋ ਅੱਜ। ਅਸੀਂ ਲੈ ਰੇ ਅਤਨਾ ਇੱਥੇ ਸਭ ਮਿਲਾਵਟੀ ਐ ਕੋਈ ਚੀਜ਼ ਓਰੀਜਨਲ ਨੀ ਹੈਗੀ ਜੀ। ਕੋਈ ਵੀ ਉੱਥੇ ਨਾ ਇੱਕ ਤੇਲ ਵਾਲੇ ਬਦਾਮ ਬਹੁਤ ਮਿਲਦੇ ਜੇ।
ਹਾਂ ਮੈਂ ਉਹ ਵੀ ਵੀ ਆਈ ਹੋਈ ਹ ਔਰ ਖਾਧੇ ਵੀ ਨੇ ਬਹੁਤ ਵਧੀਆ ਸੀ ਉਹ।
ਹਾਂਜੀ ਉਹ ਛਿੱਲ ਕੇ ਦਿੰਦੇ ਜੇ ਉਹ ਨਾ। ਮਤਲਬ ਜੋ ਹੁੰਦੇ ਨੇ ਸਿੱਲੜ ਵਗੈਰਾ ਉਹ ਪੱਟ ਪੁੱਟ ਕੇ ਨਾ। ਫੇਰ ਦਿੰਦੇ ਨੇ ਔਰ ਉਹਦੇ ਵਿੱਚ ਓਲਰੇਡੀ ਹੀ। ਜਦੋਂ ਮਤਲਬ ਉਹਨੂੰ ਚਿੱਥੋਂ ਜਾਂ ਉਹਨੂੰ ਪੀ ਕੇ ਦੇਖੋ ਨਾ ਉਹਦੇ ਵਿੱਚੋਂ ਕਿੰਨਾ ਸਾਰਾ ਤੇਲ ਨਿਕਲਦਾ ਉਹ ਕਹਿੰਦੇ ਨੇ। ਕਿ ਗੋਡੇਆਂ ਵਾਸਤੇ, ਰੀੜ ਦੀ ਹੱਡੀ ਵਾਸਤੇ ਬੋਹਤ ਜਰੂਰੀ ਜੇ।
ਸਾਡੇ ਓਥੇ ਬੜਾ ਲੈਂਦੇ ਨੇ ਆ ਚੀਜ਼ਾਂ।
ਸਾਡੇ ਉੱਥੇ ਇਹੀ ਉਥੇ ਮੇਨ ਚੀਜ਼ਾਂ ਨੇ।
ਹਾਂਜੀ ਔਰ ਉੱਧਰ ਨਾ ਜਿਵੇਂ ਇੱਥੇ ਸਾਰਾ ਕੁਝ ਬੇਕਰੀ ਦਾ ਆਪਾਂ ਦੁਕਾਨਾਂ ਤੋਂ ਲੈਦੇ ਹਾਂ। ਉਓਥੇ ਸਾਡੇ ਪੰਜ ਕਿਲੋ ਆਟਾ ਦੋ ਤੇ ਡੇਢ ਸੌ ਰੁਪਇਆ ਨਾਲ ਦੋ ਤੇ ਸਾਨੂੰ ਕਾਫੀ ਸਾਰੇ ਬਿਸਕਿਟ ਕੱਢ ਕੇ ਦੇ ਦਿੰਦੇ ਨੇ ਜਿਵੇਂਟੇ ਬਿਸ
ਹਾਂ ਹਾਂ ਵੇਟ ਹੀ ਬਹੁਤ ਜਿਆਦਾ ਹੈਗੈ। ਬੈਕਰੀ ਲਾਈਨ ਚਲੇ ਜਾਓ। ਘੱਟੋ ਘੱਟ ਨੀ ਤੇ ਹਜ਼ਾਰ ਦੋ ਹਜ਼ਾਰ ਲੱਗ ਜਾਂਦਾ ਬੈਕਰੀ ਦੇ।
ਬਿਲਕੁਲ ਜੀ ਇਹ ਤੇ ਹੈ ਹੀ। ਓਧਰ ਅਸੀਂ ਜਦੋਂ ਜਾਂਣੇ ਆਂ ਨਾ ਪੰਜਾਬ ਅਸੀਂ ਬਣਵਾ ਕੇ ਲੇਆਣੇ ਆਂ ਮੰਮੀ ਨੂੰ ਅਸੀਂ ਕੇਹ ਦੇਣੇ ਆਂ ਮੰਮੀ ਤੁਸੀਂ ਬਣਾ ਦੇਣਾ ਮੰਮੀ ਨੂੰ ਕੈ ਦੇਣਾ ਅਸੀਂ ਅਚਾਰ ਪਾ ਦੋ ਮਤਲਬ ਜੇੜੀ, ਜੇੜੀ ਚੀਜ ਅੱਛੀ ਲੱਗਦੀ ਅਸੀਂ ਲਲ ਲੈਣੇ ਆ ਕਈ ਕੈਂਦੇ ਨੇ ਨਾ ਪੇਕੇ, ਪੇਕੋਯੋ ਅਚਾਰ ਨਈ ਲੈਣਾ ਚਾਹੀਦਾ, ਖਟਾਸ ਪੈਂਦੀ ਰਿਸ਼ਤਿਆਂ ਚ, ਖੱਟੇ ਹੁੰਦੇ ਨੇ ਤੇ ਫੇਰ ਮ ਸਾਡੀ ਮੰਮੀ ਦੇ ਮਨ ਚ ਏਦਾਂ ਦਾ ਕੁਛ ਨੀ, ਓ ਇੱਕ ਈ ਗੱਲ ਕੈਂਦੀ ਏ ਕਿ ਧੀਏ ਪੈਸੇ ਦੇ ਦੋ ਤੇ ਫੇਰ ਪਾਏ ਲਲੋ। ਜਾਦਾ ਨੀ ਪੰਜਾ ਰੁਪਏ, ਵੀਰ ਰੁਪਏ, ਐਵੇਂ ਦੇ ਦਈ ਦੇ ਐ ਜਾਦਾ ਓ ਵੀ ਨੀ ਲੈਂਦੇ ਹੈਗੇ। ਤੇ ਮਲਬ ਏਹ ਕਈਆਂ ਨੂੰ ਹੁੰਦਾ ਆਪਣੇ ਪੇਕਿਆਂ ਦੀ ਚੀਜ਼ ਚੰਗੀ ਲੱਗਦੀ ਏ, ਵਧੀਆ ਲੱਗਦੀ ਏ, ਸਵਾਦ ਲੱਗਦੀ ਏ।
ਪੰਜਾਬ ਸਾਈਡ ਦਾ ਆਚਾਰ ਹੈ ਹੀ ਬਹੁਤ ਵਧੀਆ। ਖਾਸ ਕਰ ਅੰਮ੍ਰਿਸਰ ਦਾ, ਅੰਮ੍ਰਿਸਰ ਇੱਚ ਤੇ ਮੁਰੱਬਿਆਂ ਦਾ ਬੜਾ ਮਤਲਬ ਫੇਮਸ ਹੈਗਾ। ਪਾਪੜ, ਬੂਰੱਬਾ, ਵੜੀਆਂ ਪੰਜਾਬ ਦੀ ਹਰ ਚੀਜ਼ ਵਧੀਆ ਲੱਗਦੀ ਹੈ ਜ ਜਿੱਥੇ ਮਰਜ਼ੀ ਚਲੇ ਜਾਓ ਜਦੋਂ ਪੰਜਾਬ ਦਾ ਨਾਮ ਆ ਜਾਏ ਨਾ ਤੇ ਪੰਜਾਬ ਪਿੱਛੇ ਨਹੀਂੀ ਹੈਗਾ ਹਰ ਚੀਜ਼ ਤੋਂ ਅੱਗੇ ਹੈ।
ਬਿਲਕੁਲ ਜੀ ਉੱਥੇ ਤੇ ਹੁਣ ਤੇ ਤੁਹਾਨੂੰ ਪਤਾ ਬੈਨੀਫਿਟ ਹੀ ਬਹੁਤ ਆ ਗਏ ਦੇ ਨੇ। ਏਥੇ ਤੇ ਕੋਈ ਚੀਜ਼ ਦਾ ਬੈਨੀਫਿਟ ਨਹੀਂ ਏ।
ਹਾਂ ਸੋਟੋਟ ਦੀ ਜਿਹੜੀ ਆ ਨਾ ਫੈਕਟਰੀਆਂ ਜਿੱਥੇ ਮੇਰੇ ਭਰਾ ਵੀਰ ਰਹਿੰਦੇ ਨੇ ਉੱਥੇ ਸਪੋਰਟਸ ਦੀ ਫੈਕਟਰੀਆਂ ਨੇ ਜਿਵੇਂ ਬੋਲਸ ਹੋ ਗਈ। ਕ੍ਰਿਕਟ ਦਾ ਬੈਟ ਹੋ ਗਏ ਬੈਡਮਿੰਟਨ ਅ। ਚਿੜੀਆਂ ਹੋ ਗਈਆਂ ਜਿਹੜੀਆਂ ਨਾਲ ਖੇਲਦੇ ਨੇ ਬੱਚੇ ਤੇ ਸਭ ਤੋਂ ਵੱਡੀ ਗੱਲ ਬੈਡਮਿੰਟਨ ਹਰ ਜਗ੍ਹਾ ਮਿਲ ਜਾਂਦੈ।
ਬਿਲਕੁਲ ਜੀ।
ਲਕਿ ਜਿਹੜੀਆਂ ਸ਼ਟਲਸ ਹੈ ਨਾ ਨਾਲ ਇਹ ਮਤਲਬ ਸਾਡੇ ਇੱਥੇ ਹੀ ਬਣਦੀਆਂ ਨੇ ਹੋਰ ਕਿੱਥੇ ਨੀ ਹੈ।
ਹਾਂਜੀ, ਹਾਂਜੀ।
ਸਾਡੇ ਇੱਥੇ ਘਾਰ ਦੇ ਕੋਲ ਹੀ ਫੈਕਟਰੀ ਹੈਗੀ ਏ ਜਿੱਥੇ ਬੈਡਮਿੰਟਨ ਤੇ ਸ਼ਟਲ ਵਗੈਰਾ ਬਨ
ਅੱਛਾ ਜੀ, ਫੇ ਏਹ ਸੇਲ ਵੀ ਕਰਦੇ ਹੋਣਗੇ ਯਾ ਕੱਠਾ ਹੀ ਦਿੰਦੇ ਨੇ ਲਾਟ
ਨਈ, ਨਈ, ਕਰਦੇ ਨੇ ਕਿਯੂਕਿ ਏਨਾਂ ਵੀ ਆਪ ਬਣਾਂਦੇ ਨੇ। ਚਾਹੇ ਜਿਵੇਂ ਦਾ ਮਰਜੀ ਤੁਸੀ ਬੈਟ ਬਨਵਾ ਲਓ। ਹੁਨ ਏਹ ਜੇੜੇ ਕ੍ਰਿਕਟ ਵਾਲੇ ਹੈਗੇ ਨੇ। ਮੇਨ ਜੇੜੇ ਟੀਵੀ ਵਿੱਚ ਆਂਦੇ ਨੇ
ਹਾਂਜੀ, ਹਾਂਜੀ।
ਏਹ ਸਾਰੇ ਜਨੇ ਸਾਡੇ ਏਥੇ ਪੰਜਾਬ ਵਿੱਚ ਹੀ ਆਂਦੇ ਨੇ। ਮੇਰੇ ਭਰਾ ਨੇ ਸਾਰੇਆਂ ਨੂੰ ਮਤਲਬ ਦੇਖਿਆ ਹੋਇਆ ਕਾਰ ਤੇ ਆਂਦੇ ਨੇ ਜਿਵੇ ਓਥੇ ਫੈਕਟਰੀ ਬਿਲਕੁਲ ਨਾਲ ਏ। ਮੇਰੇ ਫਰੈਂਡ ਸਰਕਲ ਵਿਚ ਹੈਗੇ ਨਾ। ਮੇਰੇ ਬ੍ਰਦਰ ਦੇ ਤੇ ਓਨਾਂ ਦੇ ਸਾਰਾ ਨਾਲ ਇੰਟਰੋਡਕਸ਼ਨ ਕਰਵਾਈ ਹੋਈ ਆ ਓਨਾਂ ਦੀ ਤੇ ਸਾਰੇਆਂ ਨੂੰ ਜਾਨਦਾ ਵੀ ਐ ਮੇਰਾ ਬ੍ਰਦਰ ਕੇਉਂਕਿ ਓਥੇ ਸਾਰੇ ਜਿਵੇਂ ਟੀ ਸ਼ਰਟਸ ਨੀ ਹੁੰਦੀਆਂ ਜਿਹੜੀਆਂ ਕ੍ਰਿਕਟ ਗੇਮਸ ਦੇ ਵਿੱਚ ਟੀ ਸ਼ਰਟਸ ਪੈਨਦੇ ਨੇ, ਲੋਵਰ ਵਗੈਰਾ ਇਹ ਸਾਰੇ ਓਥੇ ਹੀ ਬੰਦੇ ਨੇ ਫੈਕਟਰੀ ਵਿੱਚ। ਬੋਲਸ ਹੋ ਗਈਆਂ, ਲੈਦਰ ਦੀਆਂ, ਦੂਸਰੀ ਜੀਨਸ ਦੀਆਂ ਏਹ ਸਾਰੀ ਬੋਲਾਂ ਸਾਡੇ ਓਥੇ ਪੰਜਾਬ ਵਿੱਚ ਬਨਦੀਆ। ਸਾਡੇ ਫੈਕਟਰੀ ਦੇ ਬਿਲਕੁਲ ਨਾਲ ਮਤਲਬ ਸ਼ੋਪ ਦੇ ਬਿਲਕੁਲ ਨਾਲ ਫੈਕਟਰੀ ਐ।
ਅੱਛਾ ਜੀ
ਚਾਏ ਤੁਸੀ, ਹਾਂ ਚਾਏ ਏਂਦੇ ਤੇ ਤੁਸੀ ਅਪਨਾ ਨਾਮ ਲਿਖਵਾ ਲਓ। ਚਾਹੇ ਫੇਰ ਓਂਦੇ ਤੇ ਆਪਣਾ ਮਤਲਬ, ਜੋ ਵੀ ਤੁਹਾਡਾ ਟੈ ਟੂ ਵਗੈਰਾ ਜੋ ਤੁਸੀਂ ਅਪਣਾ ਫੋਰਸ ਕਰਨਾ, ਕਹੋਗੇ ਨਾ ਤੇ ਓ ਕਰ ਦਿੰਦੇ ਨੇ। ਜਿਵੇ ਵੀ ਤੁਸੀ ਅਪਣੀ ਟੀ ਸ਼ਰਟ ਤੇ ਨਾਮ ਲਿਖਵਾਨਾ ਚਾਂਦੇ ਓ, ਨੰਬਰ ਲਿਖਵਾਨਾ ਚਾਂਦੇ ਓ, ਆਪਨੇ ਇ ਕੰਟਰੀ ਚੋਂ ਕੁਛ ਵੀ ਜਿਵੇਂ ਲੋਸ ਨੰਬਰ ਆ ਜਾਂਦਾ ਨਾ ਉਹ ਹਰ ਚੀਜ਼ ਉਹ ਛਾਪ ਦਿੰਦੇ ਨੇ ਉਹਦੇ ਉਪਰ
ਅਛਾ ਜੀ ਨਹੀ ਚਲੋ ਵਧੀਆ ਵਾਲੇ ਹੋਣਾ ਵੀ ਚਾਹੀਦਾ ਜੇ ਸਾਡੇ ਵੀ ਉਥੇ ਇਵੇਂ ਹੀ ਹੈ। ਮਤਲਬ ਫੈਕਟਰੀਆਂ ਹੈਗੀਆਂ ਨੇ ਇਥੇ ਜੋ ਹੈਗਾ ਨਾ ਇਥੇ ਜ਼ਿਆਦਾਤਰ ਭਾਂਡੇ ਦੀ ਫੈਕਟਰੀ ਇਥੇ ਗੜਵੀਆਂ ਪਤੀਲੀਆਂ ਕੜਾਈਆਂ ਪਰਾਤਾ ਤਾਂ ਇਥੇ ਐ ਬਣਦੀਆਂ ਨੇ ਪਰਰ ਪੰਜਾਬ ਅੰਦਰ ਇਹ ਕਿ ਕੋਈ ਇ ਖਾਨ ਨੂੰ ਭੁੱਖਾ ਨਹੀਂ ਮਰ ਸਕਦਾ ਉਥੇ ਹਰ ਇਕ ਜਨਾਨੀ ਤੋਂ ਲੈ ਕੇ ਬੱਚੇ ਤੋਂ ਲੈ ਕੇ ਵੱਡੇ ਤੋਂ ਲੈ ਕੇ ਸਭ ਮਿਹਨਤ ਕਰ ਰਹੇ ਨੇ
ਹਾਂ
ਹੈਗੀ ਜੇ ਕਿਉਕਿ ਅਜ ਕਲ ਲੋਕੀ ਘਰਾਂ- ਘਰਾਂ ਵਿਚ ਮਾਲ ਸਛਟਵਾਏ ਜਾ ਰਹੇ ਨੇ ਕਦੇ ਕਿਤੇ ਧਾਗੇ ਕਟੇ ਜਾ ਰਹੇ ਨੇ ਕਿਤੇ ਸ਼ਰਟਾਂ ਨੇ ਕਿਤੇ ਪੈਂਟਾਂ ਨੇ ਕੋਈ ਫੈਕਟਰੀਆਂ ਦੇ ਅੰਦਰ ਲੱਗੇ ਨੇ ਕਈ ਤੈ ਲਗਾ ਰਹੇ ਨੇ ਕਈ ਪ੍ਰੈੱਸ ਕਰ ਰਹੇ ਨੇ ਹਰ ਇਕ ਨੂੰ ਮਤਲਬ ਕਮ ਤੇ ਕੰਮ ਮਿਲ ਵੀ ਰਿਯਾ ਆ। ਓਧਰ ਬੋਤ ਵ ਦੀਆ ਹੈਗਾ ਜੇ, ਮਤਲਬ ਕੱਪੜੇਆਂ ਦਾ ਵੀ, ਉਂਝ ਵੀ ਨਾ ਕੰਮ ਬੋਤ ਹੈਗਾ ਪੰਜਾਬ ਵਾਲੀ ਸਾਈਡ।
ਬਹੁਤ ਈ ਵਧੀਆ ਮਤਲਬ ਚੱਲਦਾ ਪੇਆ।
ਹਾਂਜੀ, ਹਾਂਜੀ, ਬਿਲਕੁਲ ਜੀ।
ਲੋਕੀ ਭੁੱਖੇ ਨੀ ਮਰਦੇ, ਸਾਰੇ ਗਰੀਬ ਤੇ ਗਰੀਬ ਤਤਕਾ ਹੋਏ ਜਾ ਅਮੀਰ, ਹਰ ਨੂੰ ਕੰਮ ਚਾਈਦਾ। ਕੰਮ ਸਾਰੇਆ ਦੇ ਵਾਸਤੇ ਬਰਾਬਰ ਐ।
ਬਿਲਕੁਲ ਜੀ, ਐ ਤੇ ਹੈ ਹੀ ਏ।
ਕੇਉਂਕਿ ਕੰਮ ਦੇ ਬਗੈਰ ਤੇ ਬੰਦਾ ਕਿੱਥੋ ਘਰੋਂ ਵੀ ਨੀ ਨਿਕਲ ਸਕਦਾ, ਜੇ ਕੰਮ ਹੈਗਾ ਤੇ ਜੇਬ ਚ ਪੈਸੇ ਹੈ ਤੇ ਤਾਂ ਹੀ ਬੰਦਾ ਕੁਛ ਕਰ ਸਕਦਾ ਇਨਸਾਨ। ਹੂੰ, ਇਸ ਲਿਏ
ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ